ਹੈਲੋ, ਸਾਸ ਸ੍ਰੀ ਕਾਲ ਜੀ।
ਸਸ ਸ੍ਰੀ ਕਾਲ ਬਾਈ।
ਹੋਰ ਕਿਵੇਂ ਵੀਰੇ? ਹੋਰ ਕਿਵੇਂ ਓ ਵੀਰੇ?
ਵਧੀਆ-ਵਧੀਆ ਬਈ ਤੁਸੀਂ ਦੱਸੋ?
ਠੀਕ ਐ ਬਈ ਵਧੀਆ ਕੀ ਕਰਦੇ ਸੀ?
ਹੂੰ ਹੋਰ ਕੀ ਕਰਦੇ ਸੀਗੇ?
ਮੈਂ ਤੇ ਵੀਰੇ ਪਜ਼ਾਮੇ ਕੱਟੀ ਜਾਂਦੀ ਸੀਗੀ, ਕਟਿੰਗ ਕਰੀ ਜਾਂਦੀ ਸੀ।
ਤੇ
ਮਤਲਬ ਪਲਾਜ਼ੋ ਦੀ ਕਟਿੰਗ ਕਰੀ ਜਾਂਦੀ ਸੀ ਪਲਾਜ਼ੋ ਦੀ ਮਤਲਬ ਜਿਹੜੇ ਗਰਮੀਆਂ ਚ ਪਾਉਣ ਵਾਲੇ ਹੁੰਦੇ ਨੇ।
ਅੱਛਾ ਤੁਸੀਂ ਕੱਪੜੇ ਸਟਿਚ ਕਰ ਦਓਗੇ।
ਹਾਂਜੀ ਹਾਂਜੀ।
ਅੱਛਾ ਜੇ ਲੈਟ ਲੇਡੀਜ਼ ਕੇ ਜੇੈਂਟਸ।
ਵੈਸੇ ਤਾਂ ਲੇਡੀਜ਼ ਹੀ ਕਰਦੇਆਂਗੇ ਪਰ ਹੁਣ ਨਾ ਗਰਮੀਆਂ ਕਰਕੇ ਮੇਰੇ ਕੋਲ ਮਤਲਬ ਪਲਾਜੋ ਪਜਾਮਿਆਂ ਦਾ ਬਾਲਾ ਆਇਆ ਪਿਆ ਔਡਰ।
ਅੱਛਾ ਅੱਛਾ।
ਹਾਂਜੀ ਮਤਲਬ ਜਿਹੜੇ ਲੇਡੀਜ਼ ਜਾਂ
ਟ ਫੋਰਟੀ
ਠੀਕ ਹੈ ਵੀ ਜਿਹੜਾ ਲੇਡੀਜ਼ ਤੇ ਲਾ ਲੇਡੀਜ਼ ਪਲਾਜ਼ੋ ਹੁੰਦੇ ਆ ਗੇ ਜਾਂ ਜੈਂਟਸ ਹੁੰਦੇ ਐ ਗੇ ਉੱਪਰ ਪਜਾਮੇ ਵੀ ਉਹਨਾਂ ਦੀ ਇੱਕੋ ਹੀ ਕਟਿੰਗ ਹੁੰਦੀ ਏਗੀ। ਵੀ ਆਪਾਂ ਇੱਕੋ ਕਟਿੰਗ ਕਰ ਸਕਦੇ ਆ ਗੇ ਤੇ ਤੇ ਉਹਦੇ ਉਸ ਪੋਚ
ਅੱਛਾ ਕਿਵੇਂ ਕਰਦੇ ਓ ਕਟਿੰਗ ਵੀਰੇ
ਮਤਲਬ ਆਪਾਂ ਵੈਸੇ ਲੇਡੀਜ਼ ਆ ਤੇ ਜੈਂਟਸ ਦੇ ਪਜਾਮੇ ਕੱਟਣ ਦਾ ਇੱਕੋ ਈ ਸਾਬ ਹੁੰਦਾ ਏ ਗਾ। ਵੀ ਪਲਾਜ਼ੋ ਜਿਵੇਂ ਪਲਾਜ਼ੋ ਦੀ ਕਟਿੰਗ ਹੁੰਦੀ ਹਾਂਜੀ ਹਾਜੀ ਵੀਰੋ ਉ ਫੇਰ ਫੈਬਰਿਕ ਹਾਂਜੀ ਹਾਂਜੀ ਕੋਈ ਮਤਲਬ ਫੈਬਰਿਕ ਦਾ ਫ਼ਰਕ ਹੁੰਦੇ ਨਾ ਵੀਰੇ ਜੈਂਟਸ ਦਾ ਜਿਹੜਾ ਫੈਬਰਿਕ ਹੁੰਦਾ।
ਕਟਿੰਗ ਦਾ ਉਹ ਹੁੰਦਾ ਸਟਾਈਲ ਉਹ ਸੇਮ ਹੁੰਦਾ।
ਹਾਂ ਹਾਂ ਓ ਸਟਾਈਲ ਸੇਮ ਹੁੰਦਾ ਜਿਹੜਾ ਆਪਣੇ ਇੱਕ ਰਾਡ ਇਲਾਸਟਿਕ ਪਲਾਜੋ ਹੁੰਦਾ ਗਾ ਹੈਨਾ ਉਸ ਤਰ੍ਹਾਂ ਈ ਆਪਣੇ ਜੈਂਟਸ ਦੇ ਪਜਾਮੇ ਬਣਦੇ ਨੇ ਤੇ ਅਹ ਹ
ਇਨੇ ਕੀ ਅੱਛਾ ਉਹ ਕਿਵੇਂ ਹੁੰਦੇ ਗਾ।
ਪਹਿਲਾਂ ਆਪਾਂ ਵੀ ਪਲਾਜ਼ੋ ਦੇ ਵਿੱਚ ਹੀ ਫਰੰਟ ਦਾ ਪੀਸ ਕੱਟ ਦੇਿਆਂਗੇ। ਤੇ ਜਿਹੜਾ ਫਰੰਟ ਦਾ ਪੀਸ ਹੁੰਦਾ ਏ ਗਾ ਉਹ ਮਤਲਬ ਆਪਾਂ ਜਿੰਨਾ ਆਪਾਂ ਰੈਡੀ ਕਰਨਾ ਹੁੰਦੇ ਹੈਨਾ ਉਹ ਉਨਾ ਓਨਾ ਆਪਾਂ ਤਿਆਰ ਕੱਟ ਦਿਆਂ ਗੇ ਉਹਨੂੰ ਵੀ ਜਿਨਾ ਆਪਾਂ ਰਡੀ ਦੇਣਾ ਕਸ ਕਸਟਮਰ ਨੂੰ ਉਹਨੇ ਹੀ ਆਪਾਂ ਰਾਹ ਦੀ ਫਰੰਟ ਪੀਸ ਦੀ ਕਟਿੰਗ ਕਰਦੇਿਆਂ ਗ ਤੇ ਆਪਾਂ ਫਰੰਟ ਪੀਸ ਦੀ ਕਟਿੰਗ ਕਰਨ ਲਈ ਬਈ ਜਿਹੜਾ ਆਪਾਂ ਨੋਰਮਲੀ ਸਾਰੇ ਮੈਂ ਸਟਿਚ ਕਰਦੀ ਆਂਗੀ ਮਤਲਬ ਜਿਹੜੇ ਫਰੀ ਸਾਈਜ਼ ਹੁੰਦੇ ਵੀ ਜਿਹੜੇ ਆਹ ਵੀਹ ਅਠਾਰਾਂ ਤੋਂ ਲੈ ਕੇ ਪੱਚੀ ਦੀ ਉਮਰ ਤੱਕ ਸਾਰਿਆਂ ਨੂੰ ਆ ਜਾਂਦੇ ਨੇ ਮਤਲਬ ਕੰਫਰਟੇਬਲ ਜੈ ਹੋ ਜਾਂਦੇ ਨੇ। ਵੀ ਜਿਵੇਂ ਜੇ ਕਿਸੇ ਜਿਵੇਂ ਹੁਣ ਪੈਂਤੀ ਨੰਬਰ ਪਲਾਜੂ ਐ ਠੀਕ ਏ। ਮਤਲਬ ਜ ਪਜਾਮਾ ਗਾ ਪੈਂਤੀ ਨੰਬਰ ਉ ਜ਼ਿਆਦਾਤਰ ਉਹੀ ਅੱਜ ਕੱਲ੍ਹ ਸੇਲ ਹੁੰਦੇ ਗੇ ਕਿਉਂਕਿ ਇੰਨੇ ਨਾ ਤਾਂ ਕਿਸੇ ਦੀ ਹਾਈਟ ਠੀਕ ਐ। ਤੇ ਮਤਲਬ ਓ ਉਦੀ ਕਟਿੰਗ ਲਈ ਆਪਾਂ ਪੈਲਾਂ ਦੋ ਇੰਚ ਲਾਸਟਿਕ ਵਾਸਤੇ ਛੱਡ ਦਿਆਂਗੇ ਉੱਪਰ ਤੇ ਫਿਰ ਉਸ ਤੋਂ ਬਾਦ ਆਪਾਂ ਜਿਵੇਂ ਪੈਂਤੀ ਨੰਬਰ ਪਲਾਜ਼ੋ ਕੱਟਨਾ ਹਗਾ। ਤੇ ਆਪਾਂ ਪੈਂਤੀ ਉਦੀ ਲੰਬਾਈ ਲਾ ਲਾਂਗੇ ਤੇ ਲੰ- ਲੰਬਾਈ ਤੇ ਲਾ ਲਾਂਗੇ ਆਪਾਂ ਨਿਸ਼ਾਨ
ਅੱਛਾ-ਅੱਛਾ
ਤੇ ਦੋ ਇੰਚ ਆਪਾਂ
ਅੱਛਾ ਜੀ ਅੱਛਾ ਵੀਰੇ ਅੱਗੇ
ਤੇ ਫਿਰ ਇਸ ਤੋਂ ਬਾਦ ਆਪਾਂ ਇਸ ਤੋਂ ਬਾਦ ਆਪਾਂ ਜੇੜਾ ਥੱਲੜਾ ਦੋ ਇੰਚ ਹੁੰਦਾ ਵਾ ਮਤਲਬ ਫੋਲਡਿੰਗ ਆਲਾ ਹਨਾ ਓ ਕਰ ਦਿਆਂਗੇ। ਤੇ ਫਿਰ ਉਸ ਤੋਂ ਬਾਦ ਆਪਾਂ ਆਸਨ ਤੇ ਨਿਸ਼ਾਨ ਲਗਾਉਂਣੇ ਆਂ ਜਿਨੂੰ ਕਰੋਚ ਕੈਂਦੇ ਨੇ। ਕ੍ਰੋਚ ਦੇ ਨਿ ਨਿਸ਼ਾਨੀ ਲਗਾਉਂਣੇ ਹਾਂ ਜਾਦਾਤਰ ਆਪਾਂ ਸਾਰਿਆਂ ਦਾ ਮਤਲਬ ਦਸ ਈ ਦਸ ਇੰਚ ਲੈਂਣੇ ਆਂ ਜੀ। ਜੇੜਾ ਨੋਰਮਲ ਈ ਹੁੰਦਾ ਹੈਗਾ। ਜੇੜਾ ਨੋਰਮਲ ਹੁੰਦਾ ਗਾ ਤੇ ਓ ਦਸ ਇੰਚ ਹੁੰਦਾ ਹੈਗਾ। ਫਿਰ ਉਸ ਤੋਂ ਬਾਦ ਆਪਾਂ ਅਗਲੇ ਮਤਲਬ ਕਸਟਮਰ ਦੀ ਡਿਮਾਂਡ ਅਕੋਡਿੰਗ ਆਪਾਂ ਥਾਈ ਦਾ ਨਾਪ ਲੈਂਣੇ ਆਂ ਮਤਲਬ ਆਪਾਂ ਜਾਦਾਤਰ ਜੇੜੇ ਸਾਰੇ ਪੀਜ਼ਾ ਆਪਾਂ ਇੱਕ ਨਾਲ ਦੀ ਬਣਾਉਂਣੇ ਆਂ ਉਦੇ ਆਪਾਂ ਬਾਰਾਂ ਥਾਏ ਲੈਂਣੇ ਹੈਗੇ।
ਅੱਛਾ
ਤੇ ਬਾਰਾਂ-ਬਾਰਾਂ ਤੇ ਆਪਾਂ ਨਿਸ਼ਾਨ ਲਗਾ ਕੇ ਇਸ ਤੋਂ ਬਾਦ ਆਪਾਂ ਦੋ ਇੰਚ ਤਾਂ ਬ ਥਾਏ ਤੇ ਮੋਰ ਨੂੰ ਲੈਣਾ ਗਾ ਮੋਰ ਅੰਦਰਲੇ ਪਾਸੇ ਨਿਸ਼ਾਨ ਲਗਾਉਣਾ ਤੇ ਜਿੱਥੇ ਆਪਣਾ ਆਪਾਂ ਹਿੱਪ ਦਾ ਨਾਪ ਲਿਆ ਗਾ। ਤੇ ਦਸ ਤੇ ਦੋ ਇੰਚ ਆਪਾਂ ਉੱਥੋਂ ਲੈਣਾ ਗਾ ਠੀਕ ਹੈ ਫਿਰ ਆਪਾਂ ਉਸ ਤੋ ਆਪਾਂ ਫਿਰ ਆਪਾਂ ਉਸ ਨਿਸ਼ਾਨ ਤੇ ਆਪਾਂ ਕਟਾਈ ਪਾਉਣੀ ਆ ਗੋਲ ਕਰਕੇ
ਹੂੰ ਤੇ ਫਿਰ ਉਸ ਤੋਂ ਬਾਦ ਆਪਾਂ ਕੀ ਕਰਨਾ ਹੈਗਾ ਗਾ ਆਪਾਂ ਕੋਈ ਓ ਲੈਣਾ ਗਾ ਸਕੇਲ ਲੈਣਾ ਕਰਵ ਸਕੇਲ ਲੈਣਾ ਆਪਾਂ ਜਿਦੇ 'ਚ ਜਾਦਾ ਜਿਦੇ 'ਚ ਜਾਦਾ ਕਰਵ ਨਾ ਹੋਵੇ ਫਿਰ ਆਪਾਂ ਜਿੱਥੇ ਆਪਾਂ ਕਰੋਸ ਦਾ ਨਿਸ਼ਾਨ ਲਗਾਇਆ। ਤੇ ਫਿਰ ਆਪਾਂ ਜ ਜਿਨੀ ਆਪਾਂ ਮੂਹਰੀ ਰੱਖਣੀ ਹੈਗੀ-ਹੈਗੀ। ਉੱਥੇ ਨਿਸ਼ਾਨ ਲਗਾ ਕੇ ਠੀਕ ਐ। ਤੇ ਉਨੂੰ ਆਪਾਂ ਕਰੌਚ ਨਾਲ ਮੈਚ ਕਰ ਦਾਂਗੇ। ਤੇ ਫਿਰ ਆਪਾਂ ਜੇੜਾ ਖੁੱਲੇ ਆ ਪਾਸਾ ਹੈਗਾ ਗਾ ਮਤਲਬ ਜੇੜਾ ਫੋਲਡਿੰਗ ਆਲਾ ਪਾਸਾ ਇੱਕ ਬੰਦ ਆਲਾ ਪਾਸਾ ਹੁੰਦਾ ਇੱਕ ਖੁੱਲ੍ਹੇ ਆਲਾ ਪਾਸਾ ਹੁੰਦਾ ਗਾ।
ਹੂੰ
ਤੇ ਆਪਾਂ ਉੱਥੇ ਆਪਾਂ ਕਰਵ ਸਕੇਲ ਰੱਖ ਕੇ ਦੋ ਇੰਚ ਛੱਡ ਕੇ ਉੱਪਰੋਂ ਉੱਥੇ ਲਾਈਨ ਲਗਾ ਦਾਂਗੇ ਹਾਂ-ਹਾਂ ਨਿਸ਼ਾਨ ਲਗਾ ਦਾਂਗੇ। ਫੇਰ ਆਪਾਂ ਉਸ ਪੀਸ ਨੂੰ ਕੱਟ ਕਰ ਦਾਂਗੇ।
ਕਿਉਂ ਮੈਂ ਨਾ ਤਾਂ ਹੀ ਪੁੱਛ ਰੇਆ ਉ ਅਸੀਂ ਨਾ ਮੰਨ ਲਓ ਸਾਡੈਂ ਵੀ ਕੱਪੜੇ ਸਿਣ ਦਾ ਕੰਮ ਕਰਦੇ ਆਂ, ਅਸੀਂ ਜੈਂਟਸ ਹੀ ਸਿਉਣੇ ਹੈਗੇ, ਲੇਡੀਜ਼ ਬੋਤ ਆਉਂਦੀਆਂ ਨੇ ਪੁੱਛਣ ਲਈ ਮੈਂ ਵੇਖਿਆ ਵੀ ਉਹ ਕਹਿੰ ਪਲਾਜ਼ੋ ਸਿਉਂਦੋ ਵੀ ਤੁਸੀਂ ਕੈਣੇ ਦੇ ਸਿਉਂ ਤਾਂ ਨਿਕਲੇ ਕੈਂਦੇ ਤੇ ਬੰਦਿਆਂ ਤੇ ਜੇ ਲਾਈਟ ਪਲੇਟ ਦਾ ਸੇਮ ਹੀ ਹੁੰਦਾ ਵੀ ਉੱਨੀ-ਵੀਹ ਫਰਕ ਹੁੰਦਾ ਗਾ, ਮੈਂ ਜਦੋਂ ਥੋਨੂੰ ਪੁੱਛ ਲਾਂਗੇ ਤਾਂਨੂੰ ਨਾਲੇਜ ਹੈਗੀ ਇਹ ਚੀਜ ਬਾਰੇ? ਸਾਨੂੰ ਵੀ ਪਤਾ ਲੱਗ ਗਿਆ ਵੀ ਕਿਵੇਂ ਹੁੰਦਾ ਹੈਗਾ ਜਾਂ ਕੋਈ ਲੇਡੀਸ ਆ ਗਈ ਫੇਰ ਅਸੀਂ ਟਰਾਈ ਕਰਕੇ ਦੇਖ ਲੈ ਜਾਂ ਕੋਈ ਵੇਸਟੇਜ ਕੱਪੜਾ ਹੁੰਦਾ ਹੈਨਾ। ਓਦਾ ਵੈਸੇ ਟਰਾਈ ਕਰਕੇ ਦੇਖ ਲਾਂਗੇ ਬਣਾ ਕੇ। ਜੇ ਸਈ ਬਣਿਆ ਤਾਂ ਆਪਾਂ ਔਡਰ ਲੈ ਲਿਆ ਕਰਾਂਗੇ, ਜੇ ਨਾ ਬਣੇਆ ਤਾਂ ਚਲੋ ਓਦੀ ਨੋਲੇਜ ਲੈ ਲਾਂਗੇ ਮਤਲਬ ਕੁਛ ਨੌਲੇਜ ਉੱਥੋਂ ਲੈ ਲਾਂਗੇ ਕੁਛ ਡਿਊਟੀ ਤੋਂ ਲੈ ਲਵਾਂਗੇ। ਏਨਾ-ਏਨਾ ਬੰਦਾ ਅਸਪੈਕਟ ਹੋਆ ਈਪੈਕਟ ਹੋ ਜਾਂਦਾ ਕੰਮ ਚ ਹਨਾ। ਏ ਚੀਜ ਹੁੰਦੀ ਹੈਗੀ।
ਹਾਂਜੀ, ਤੇ ਫੇਰ ਆਪਾਂ ਮਤਲਬ ਫਰੰਟ ਦੇ ਪੇਚ ਲਾ ਕੇ ਠੀਕ ਐ, ਫਿਰ ਆਪਾਂ ਬੈਕ ਦੇ ਪੀਸ ਲਾਉਣੇ ਆਗੇ ਬੈਕ ਦੇ ਪੀਸ ਹੁੰਦੇ ਨੇ ਜੇੜੇ, ਆਪਾਂ ਫਰੰਟ ਪੀਸ ਉਨਾਂ ਨੂੰ ਉੱਪਰ ਰੱਖਦੇ ਆਂਗੇ
ਹੈ ਫੇਰ ਆਪਾਂ ਸਾਰੇ ਮਤਲਬ ਜਿੱਥੋਂ ਆਪਾਂ ਕਰੋਚ ਦੀ ਗਲਾਈ ਪਾਈ ਹੈਗੀ, ਦੋ-ਦੋ ਇੰਚ ਉੱਥੋਂ ਛੱਡ ਕੇ ਦੋ-ਦੋ ਇੰਚ ਅੱਗੇ ਨਿਸ਼ਾਨ ਲਗਾਵਾਂਗੇ, ਮਤਲਬ ਜੇੜਾ ਆਪਾਂ ਅੰਦਰ ਸਿ ਸਟਿਚਿੰਗ ਵੇਲੇ ਕੱਪੜਾ ਦੇਣਾ ਗਾ ਮਾਰਜਨ ਹਨਾ, ਓ ਆਪਾਂ ਬੈਕ ਪੀਸ ਚੋਂ ਲਾਉਣੇ ਹੁੰਦੇ ਆਗੇ। ਤੇ ਆਪਾਂ ਆਪਾਂ ਉੱਪਰ ਵੀ, ਆਪਾਂ ਉੱਪਰ ਦੋ ਇੰਚ ਹੋਰ ਐਕਸਟਰਾ ਦੇਵਾਂਗੇ। ਕਿਉਂਕਿ ਜੇੜੇ ਉੱਪਰ ਹੁੰਦਾ, ਉੱਪਰ ਇੱਕ ਕਾਟ ਪੈਂਦੀ ਹੈਗੀ ਜੇੜੀ ਕਿ ਆਪਣੇ ਮਤਲਬ ਫਰੰਟ ਪੀਸ ਤਾਂ ਆਪਣਾ ਐਂਈ ਆ ਜਾਂਦਾ ਗਾ, ਤੇ ਬੈਕ ਪੀਸ ਤੇ ਆਪਣੇ ਹੰਪ ਬਣਦਾ ਗਾ ਜੇੜਾ, ਓਨੂੰ ਕਵਰ ਕਰਨ ਦੇ ਲਈ ਮਤਲਬ ਓਨੂੰ ਕਵਰ ਕਰਨ ਦੇ ਲਈ ਨਾ, ਮਤਲਬ ਆਪਾਂ ਬੈਕ ਪੀਸ ਚ ਦੋ ਇੰਚ ਜਾਦਾ ਰੱਖ ਦੇਹਾਂਗੇ। ਤੇ ਫੇਰ ਆਪਾਂ ਕੀ ਕਰਾਂਗੇ, ਦੋ ਇੰਚ ਦੀ ਕਾਟ ਪਾਵਾਂਗੇ ਉੱਪਰ।
ਅੱਛਾ ਜੀ।
ਹਾਂਜੀ, ਤੇ ਫੇਰ ਆਪਾਂ ਇਸ ਤੋਂ ਬਾਦ ਆਪਾਂ ਕਰੋਚ ਦੇ ਅ ਸਾਹਮਣੇ ਦੋ ਇੰਚ ਦਾ ਨਿਸ਼ਾਨ ਲਗਾ ਕੇ ਪੌਣਾ ਇੰਚ
ਸਈ ਏ, ਅਛਾ ਜੀ।
ਹਾਂਜੀ, ਤੇ ਫਿਰ ਆਪਾਂ ਉਸਦੀ ਮਤਲਬ, ਓਦੀ ਕਟਿੰਗ ਕਰ ਲਾਂਗੇ। ਤੇ ਫੇਰ ਓਸ ਤੋਂ ਬਾਅਦ ਆਪਾਂ ਮਤਲਬ ਜੇ ਪੋਕਿਟਸ ਲਗੋਂਣੀਆਂ ਨੇ ਹਾਂ, ਦੋਨੇ ਦੋ ਪੌਕੇਟਸ ਆਪ ਆਪਾਂ ਕੱਟ ਲਾਂਗੇ। ਪੈਲਾਂ ਆਪਾਂ ਪਾਕਿਟਸ ਦੇ ਵਿੱਚ ਗੁੰਮ ਸਿਲਾਈ ਲਗਾਵਾਂਗੇ। ਮਤਲਬ ਪੈਰ ਪੈਰ ਦੀ, ਪੈਰ ਤੋਂ ਵੀ ਘੱਟ ਚਲਾਈ ਲਗਾਵਾਂਗੇ ਪੈ ਇੱਕ ਪੈਰ ਦੀ ਸਿਲਾਈ ਲਗਾਵਾਂਗੇ। ਫੇਰ ਜੇਬ ਨੂੰ ਸਿੱਧੀ ਕਰਕੇ, ਫਿਰ ਦੁਬਾਰਾਂ ਫੇਰ ਉਹ ਪੈਰ ਦੀ ਸਿਲਾਈ ਲਗਾਵਾਂਗੇ ਆਪਾਂ। ਹ
ਹੈਲੋ।
ਹਾਂਜੀ-ਹਾਂਜੀ। ਫੇਰ ਉਸ ਤੋਂ ਬਾਅਦ ਆਪਾਂ ਜੇੜੇ ਫਰੰਟ ਦੇ ਪੀਸ ਕਟਿੰਗ ਕਰੇ ਸੀਗੇ
ਹੂੰ।
ਆਪਾਂ ਜੇੜੇ ਮਬ ਜਿੱਥੇ ਆਪਾਂ ਸਟਿਚ ਲਗਾਣਾ ਲੰਮਾ ਸਟਿਚ ਲਗਣਾ ਓਥੇ ਆਪਾਂ ਜੇਬ ਨੂੰ ਰੱਖ ਲਾਂਗੇ, ਸਾਢੇ ਚਾਰ ਇੰਚ ਤੇ ਥੱਲੇ ਆਪਾਂ ਜੇਬ ਦਾ ਸਟਿੱਚ ਲਗਾਵਾਂਗੇ। ਇੱਕ ਲੰਮਾ ਸਟਿਚ ਲਗਾਵਾਂਗੇ, ਮਤਲਬ ਜੇਬ ਦੀ ਕਟਾਈ ਕੀ ਹੁੰਦੀ ਐ ਨੋਰਮਲੀ ਸਾਢੇ ਛੇ ਕਾਲ ਦੀ ਚੜਾਈ ਹੁੰਦੀ ਐ, ਤੇ ਲੰਬਾਈ ਹੁੰਦੀ ਐ ਓਦੀ ਗਿਆਰਾਂ ਠੀਕ ਐ ਤੇ ਛੱਡ ਤੇ ਜ ਜੇੜੀ ਆਪਾਂ ਕੈਣੇ ਆ ਵੀ, ਤੁਸੀਂ ਕੈਣੇ ਓ ਵੀ ਲੇਡੀਜ਼ ਤੇ ਜੈਂਟਸ ਚ ਕੀ ਫਰਕ ਹੁੰਦਾ ਵਾ ਲੇਡੀਜ਼ ਦੀ ਅਪਾਂ ਤੇ ਆਪਾਂ ਮਤਲਬ ਆਪਾਂ ਰੱਖਦੇ ਆਂਗੇ, ਓਦੀ ਓਪਨਿੰਗ ਰੱਖਦੇ ਹਾਂ ਜੇਬ ਦੀ ਸਾਢੇ ਪੰਜ ਤੇ ਆਪਾਂ ਜੈਂਟਸ ਦੀ ਆਪਾਂ ਸਾਢੇ ਛੇ ਰੱਖ ਰੱਖ ਲੈਣੇ ਜਾਂ ਛੇ ਰੱਖ ਲੈਣੇ ਆ, ਕਿਉਂਕਿ ਓਨਾਂ ਦੇ ਹੱਥ ਵੱਡੇ ਹੁੰਦੇ ਨੇ।
ਵੀ ਸਮਝ ਗਈ।
ਹਾਂਜੀ ਤੇ-ਤੇ ਆਪਾਂ ਮਤਲਬ ਜੇੜੀ ਆਪਾਂ ਰੱਖਣੀ ਆ ਚੌੜਾਈ ਏ ਆਪਾਂ ਏ ਆਪਾਂ ਛੇ ਈ ਰੱਖਦੇ ਹੁੰਣੇ ਆਂ ਜਿਆਦਾਤਰ ਸਾਰਿਆਂ ਦੀ ਛੇ ਰੱਖ
ਅੱਛਾ ਮੂਰੀ ਟਾਈਪ ਕੈਣੇ ਈ ਆਪਾਂ
ਚੜਾਈ ਆਪਾਂ ਜੇਬ ਦੀ ਚੜਾਈ ਹਾਂ
ਅੱਛਾ-ਅੱਛਾ ਜੇਬ ਦੀ ਹਾਂਜੀ।
ਹਾਂ-ਹਾਂ। ਤੇ ਫੇਰ ਆਪਾਂ ਇੱਕ ਲੰਮਾ ਸਟਿਚ ਲਗਾ ਦਾਂਗੇ ਫਰੰਟ ਪੀਸ ਤੇ ਹਾਂਜੀ, ਇੱਕ ਆ ਈ ਐ ਕਰ ਲੱਗ ਜਾਂਦੀ ਐ ਸਟਿੱਚ ਲੱਗ ਜਾਂਦਾ ਹੈਗਾ। ਫੇਰ ਓਨੂੰ ਆਪਾਂ ਨੋਚਿਸ ਦੇਵਾਂਗੇ ਦੋਨੇ ਸਾਈਡ ਓਦੇ ਫੇਰ ਓ ਜੇਬ ਕੀ ਆ ਓਨੂੰ ਆਪਾਂ ਜੇਬ ਨੂੰ ਫੋਲਡ ਕਰਾਂਗੇ ਜਦੋਂ ਓ ਇੱਕ ਓਪਨ ਈ ਦਾ ਮਤਲਬ ਸ਼ੇਪ ਪ ਲੈ ਲੂਗੀ ਆਪਣੇ ਆਪ ਈ ਜਦੋਂ ਆਪਾਂ ਨੋਚਿਸ ਲਗਾ ਤੇ ਨਾ ਫੇਰ ਆਪਾਂ ਓਥੇ ਦੋਬਾਰੇ ਸਟਿਚ ਲਗਾਵਾਂਗੇ ਤਾਂ ਓ ਜੇਬ ਅੰਦਰ ਨੂੰ ਚਲੀ ਜਾਊਗੀ।
ਅੱਛਾ ਜੀ।
ਤੇ ਜੇਬ ਅੰਦਰ ਨੂੰ ਚਲੀ ਜਾਊਗੀ ਤੇ ਫੇਰ ਆਪਾਂ ਕੀ ਕਰ ਕਰਨਾ ਹੈਗਾ ਗਾ ਆਪਾਂ ਦੋਬਾਰੇ ਸਿਲਾਈ ਲਗਾਦਾਂਗੇ ਉਸਤੇ।
ਓਕੇ। ਚਲੋ ਵਧੀਆ ਗੱਲ ਐ ਫਿਰ ਨਾਲ ਗੱਲਬਾਤ ਕਰਕੇ ਨਾ ਵਧੀਆ ਇੱਕ ਦੋ ਗੱਲਾਂ ਸਿੱਖਣ ਨੂੰ ਮਿਲੀਆਂ ਹੈਨਾ।
ਹਾਂਜੀ-ਹਾਂਜੀ।
ਹਾਂ ਹੁਣ ਅਸੀਂ ਵੀ ਕੱਰ ਚ ਸ਼ਾਮ ਨੂੰ ਨਾ ਫ੍ਰੀ ਹੋ ਕੇ ਹੈ ਨਾਈਟ ਟੈਮ ਦੂਸਰੇ ਕੱਪੜੇ ਕੰਪਲੀਟ ਕਰਕੇ ਹੋਰ ਜ਼ਰੂਰ ਟਰਾਈ ਕਰਾਂਗੇ ਜਾ ਯੂਟਿਊਬ ਤੋਂ ਸਿੱਖਾਂਗੇ ਕੁੱਛ ਕੁੱਛ ਓਥੋਂ ਸਿੱਖ ਲਯਾ। ਹੂੰ ਚਲੋ ਠੀਕ ਐ ਵੀਰੇ ਧੰਨਵਾਦ ਥੈਂਕ ਯੂ ਜੀ ਸਤਿ ਸ੍ਰੀ ਕਾਲ।
ਸਤਿ ਸ਼੍ਰੀ ਅਕਾਲ ਠੀ